ਹੈਲੋ।
ਸਾ ਸ਼੍ਰੀ ਕਾਲ ਜੀ।
ਸਾਸ਼ੀ ਕਾਲ ਜੀ -ਸਾਸ਼ੀ ਕਾਲ ਜੀ, ਹੋਰ ਸੁਣਾਓ ਕੀ ਹਾਲ ਚਾਲ ਏ, ਸਿਹਤਾਂ ਠੀਕ ਨੇ।
ਹਾਂਜੀ-ਹਾਂਜੀ, ਮੇਰੇ ਹਾਲ ਚਾਲ ਵਦੀਆ ਸਿਹਤਾ ਠੀਕ, ਤੁਸੀਂ ਦੱਸੋ।
ਬਸ ਵਦੀਆ ਚੜ੍ਹਦੀ ਕਲਾ।
ਹੋਰ ਕੀ ਕਰਦੇ ਸੀ।
ਬਸ ਉਹੀ ਦੇਖਦੇ ਪਏ ਆ ਬੱਚੇ ਚੀਜ਼ਾਂ ਪਾਵਾਂਦੇ ਖਾਣ ਸੀ ਛੁੱਟੀਆਂ ਪਈ ਦੀਆਂ ਵ ਘਰ ਚੀਜ਼ ਖਾਂਦੇ ਬਹਿ ਕੇ ਉਹੀ ਨਾ। ਆਹ ਬਣਾ ਦਿਓ, ਆਹ ਮੰਗਵਾ ਦਿਓ, ਆਹ ਮੰਗਾ ਦਿਓ, ਬਜ਼ਾਰ ਖਾਣ ਤੇ ਜਦੋਂ ਦਿਲ ਨੀ ਕਰਦਾ ਹੈਗਾ। ਗਰਮੀ ਦੀ ਬਾਰ ਆ ਕਰੇ ਕੀ ਕਿੱਦਾਂ ਬਣਾਂ ਕਿੱਦਾਂ ਨਈ ਫੇਰ ਘਰ ਈ ਥੋੜਾ ਬਹੁਤ ਬਣਾ ਦਈ ਦਾ ਵਾ ਫਾਸ ਫੂਡ ਜਿੱਦਾਂ
ਤੁਸੀਂ ਤੇ ਘਰ ਬਣਾ ਲੈਂਦੇ ਓ ਮੇਰੇ ਬੱਚੇ ਤਾਂ ਬਜ਼ਾਰੋਂ ਈ ਖਾਂਦੇ ਜੇ
ਮਾਂ ਅਸੀਂ ਤਾਂ ਬਾਜ਼ਾਰ ਦਾ ਖਾਂਦੇ ਈ ਨੀ ਸਾਨੂੰ ਤੇ ਡਰ ਲੱਗਦਾ ਵਾ। ਉਹ ਕਰੇ ਕੀ -ਕੀ ਪਾਂਦੇ ਨੇ, ਕਿੱਦਾਂ ਦੇ ਤੇਲ ਪਾਂਦੇ ਨੇ, ਕਿੱਦਾਂ ਦੀਆਂ ਚੀਜ਼ਾਂ ਵਿੱਚ ਪਾਂਦੇ ਨੇ ਕੇੜੇ ਹੱਥਾਂ ਨਾਲ ਬਣਾਂਦੇ ਨੇ, ਮੈਂ ਤੇ ਭਰਾਵਾ ਘਰੇ ਈ ਬਣਾਣੀ ਆ।
ਨਈ ਮੇਰੇ ਬੱਚੇ ਦੁਖੀ ਕਰ ਦਿੰਦੇ ਘਰ ਖਾਂਦੇ ਨੀ ਨੇ ਫਿਰ ਬਾਜ਼ਾਰੋਂ ਓਡਰ ਕਰ ਕਰਦੇ ਨੇ ਆਪੇ ਬਿਨਾਂ ਦੱਸੇ ਤੁਆਨੂੰ ਪਤਾ ਅੱਜ ਕੱਲ ਐਪਾਂ ਚੱਲੀ ਪਈਆਂ ਨੇ। ਪਤਾ ਵੀ ਨੀ ਲੱਗਣ ਦਿੰਦੇ ਘਰ ਤੇ ਬਾਹਰ ਆਂਦੇ ਤਾਂ ਪਤਾ ਲੱਗਦਾ ਐ ਹਾਂ, ਇਹਨਾਂ ਨੇ ਇਹ ਚੀਜ਼ ਮੰਗਵਾਈ ਏ।
ਬਾੜੀ ਅਸੀਂ ਤੇ ਬਰਗਰ ਵੁਗਰ ਘਰ ਈ ਬਣਾਈ ਦਾ ਵਾ। ਹੋਰ ਚੋਂ ਆਪਣੇ ਜਿੱਦਾਂ ਹਾਂ ਮੋਮੋਸ ਵੀ ਸੂਜੀ ਦੇ ਘਰ ਬਣਾਈ ਦੇ ਨੇ। ਥੋੜਾ ਟਾਈਮ ਤੇ ਲੱਗਦਾ ਵ ਮਿਹਨਤ ਤੇ ਕਰਨੀ ਪੈਂਦੀ ਏ। ਪਰ ਚੀਜ਼ ਤੇ ਵਦੀਆ ਆਪ ਬੱਚਿਆਂ ਨੂੰ ਮਿਲਦੀ ਏ, ਮੈਂ ਤੇ ਸਮੋਸੇ ਵੀ ਘਰ ਬਣਾ ਲੈਂਣੀ ਆਂ।
ਅੱਛਾ! ਚਲੋ ਟਾਈਮ ਤਾਂ ਲੱਗਦਾ ਲੇਕਿਨ ਬੱਚੇ ਵਦੀਆ ਖਾਂਦੇ ਨੇ ਇਹਨੂੰ
ਹਾਂ ਉਹੀ ਨਾ ਉਹ ਫਿਰ ਬੱਚੇ ਨੂੰ ਜਿੱਥੇ ਇੱਕ ਚੀਜ਼ ਖਾਣੀ ਉਹ ਥੋੜਾ ਦੋ ਦਾ ਵਾ ਸਵਾਦ -ਸਵਾਦ ਲੱਗਦੀ ਏ ਫੇਰ ਘਰ ਦੀ ਚੀਜ਼ ਪਤਾ ਨੂੰ ਨੁਕਸਾਨ ਨੀ ਕਰਦੀ ਤੇਲ ਵੀ ਫੇਰ ਅਪਣਾ ਫਰੈਸ਼ ਵਦੀਆ। ਦਾ ਵਾਂ ਤੇ ਟਿੱਕੀ ਆਲੂ ਟਿੱਕੀ ਵੀ ਬਣਾ ਦਿੰਨੀ ਆ ਮੈਂ ਤੇ ਇਹਨਾਂ ਨੂੰ, ਬੱਚਿਆਂ ਨੂੰ।
ਅੱਛਾ-ਅੱਛਾ।
ਹਾਂਜੀ-ਹਾਂਜੀ ਹੋਰ ਕੀ ਓਦਾਂ ਵੀ ਅਸੀਂ ਜਿੱਦਾਂ ਪੂੜੀਆਂ ਛੋਲੇ ਵੀ ਅਸੀਂ ਬਜ਼ਾਰੋਂ ਨਈ ਮੰਗਵਾਏ ਦੇ। ਉਹ ਵੀ ਅਸੀਂ ਘਰੇ ਈ ਬਣਾਈ ਦੇ ਐ।
ਨਈ ਸਾਡੇ ਬੱਚੇ ਤੇ ਕਹਿੰਦੇ ਨੇ ਹਫਤੇ ਚ ਇੱਕ ਵਾਰ ਤੇ ਸਾਨੂੰ ਬਾਹਰੋਂ ਛੋਲੇ ਭਟੂਰੇ ਛੋਲੇ ਨਾਨ ਛੋਲੇ ਪੂੜੀਆਂ ਖਾਓ ਖਾਓ।
ਹਾਂ ਨਹੀਂ ਅਸੀਂ ਤੇ ਘਰੇ ਬਣਾਈ ਏ ਆਲੂ ਵੀ ਆਲੂਦੀ ਸਬਜ਼ੀ ਵੀ ਬਣਾਈ ਦੀ ਹੈ। ਨਾ ਫੇਰ ਪੁਦੀਨੇ ਦੀ ਚਟਨੀ ਬਣਾਈ ਦੀ ਐ ਫਿਰ ਛੋਲੇ ਵੀ ਬਣਾਈ ਦੇ ਨੇ। ਤੇ ਪੂੜੀਆਂ ਵੀ ਘਰੇ ਬਣਾਈ ਦੀਆਂ ਜੇ ਬੱਚੇ ਫੇਰ ਰੱਜ ਕੇ ਖਾਂਦੇ ਨੇ, ਸੁਵਾਦ ਨਾਲ ਖਾਂਦੇ ਨੇ, ਗਰਮ-ਗਰਮ ਖਾਂਦ ਦੇਨੇ। ਬਜ਼ਾਰੋਂ ਅਸੀਂ ਕੁਈ ਸਮਾਨ ਲਿਯਾਂਦੇ ਨੀ ਸਾਡੇ ਤੇ ਖਾਂਦਾ ਹੁਨ ਖਾਂਦਾਈ ਨੀ ਕੋਈ ਐ ਪਸੰਦ ਈ ਨੀ ਕਰਦੇ ਹੈਗੇ।
ਸਾਡੇ ਤੇ ਮੋਮੋਸ ਈ ਮੰਗਵਾ ਲੈਂਗੇ, ਹਰ ਚੌਥੇ ਦਿਨ ਮੋਮੋਸ, ਪੀਜ਼ਾ ਬਰਗਰ, ਸੈਂਨਵਿਚ
ਜੇ ਬਣਾਣੇ ਅਸੀਂ ਘਰੇ ਈ ਬਣਾਈ ਦੇ ਓਵੀ ਸੂਜੀ ਸਾਰੀਆਂ ਸਬਜ਼ੀਆਂ ਪਾ ਕੇ, ਮਿਕਸ ਵੈਜੀਟੇਬਲ, ਸਾਰਾ ਸਬਜ਼ੀਆਂ ਪਾ ਪੁ ਕੇ ਚੰਗੀ ਤਰਾਂ
ਟਰਾਈ ਕੀਤੇ ਮੇਰਾ ਤੇ ਸਾਰਾ ਆਟਾ ਹੀ ਖ਼ਰਾਬ ਹੋ ਗਿਆ ਸੂਜੀ ਸਾਰੀ ਖਰਾਬ ਮੈਦਾ ਸਾਰਾ ਖ਼ਰਾਬ
ਅੱਛਾ ਨਹੀਂ ਅਸੀਂ ਸੂਜੀ ਦੇ ਉਸ ਬੰਨ ਗਏ ਮੈਂ ਵੀ ਇਹ ਟਰਾਈ ਪਹਿਲੀ ਵਾਰੀ ਕੀਤੇ ਸੀਗੇ।। ਪਰ ਵਿੱਚ ਥੋੜੇ ਹੋਏ ਤੇ ਬ ਬਾਅਦ ਚ ਥੋੜੇ ਅੱਛੇ ਬਣਨ ਲੱਗ ਗਏ ਸੀਗੇ। ਖਰੇ ਬਣੇ ਸੀ ਸਵਾਦ ਸਵਾਦ ਬਹੁਤ ਬਣੇ ਸੀਗੀ ਹਾਂ।
ਅੱਛਾ ਅੱਛਾ ਉਹ ਤੁਸੀਂ ਇੱਕ ਦੋ ਵਾਰ ਟਰਾਈ ਕਰੋਗੇ ਫੇਿਰ ਇੱਕ ਪੀਸ ਦੋ ਪੀਸ ਖ਼ਰਾਬ ਹੋਏਗੇ ਫਿਰ ਆਪ ਪਈ ਆਉਂਦੇ ਨੇ ਜਿਵੇਂ ਜਿਵੇਂ ਬਣਾਈ ਚੱਲੋ।
ਹਾਂ ਹੁਣ ਇਹ ਤਾਂ ਬਾਜ਼ਾਰੋਂ ਸਮੋਸੇ ਲਿਆ ਆਉਣਾ ਤੇ, ਉਹ ਚ ਦੇਖੋਗੇ ਤੁਸੀਂ ਕਿੱਡੇ ਕਿੱਡੇ ਮੋਟੇ ਆਲੂ ਹੁੰਦੇ ਨੇ। ਕਿੜੇ ਜਹੜੇ ਮੋਟੇ ਅਸੀਂ ਤੇ ਜਦੋਂ ਅਸੀਂ ਘਰ ਪੂਰੀ ਤਰ੍ਹਾਂ ਐਣ ਵਧੀਆ ਬਣਾਈ ਦੀ ਆਦਚ ਪਨੀਰ ਵੀ ਪਾਈ ਦਾ ਬਰੀਕ ਕੱਟ ਕੱਟਕੇ। ਹਾਂਜੀ ਹਾਂਜੀ। ਅਸੀਂ, ਬਰੀਕ ਬਰੀਕ ਕਰਕੇ ਪਿਆਜ਼ ਵੀ ਪਾਉਣੇ ਵਿੱਚ ਪਨੀਰ ਵੀ ਪਾਈਦਾ ਏ ਇੰਨੇ ਅੱਛੇ ਸਮੋਸੇ ਬਣਦੇ, ਇੰਨੇ ਵਧੀਆ ਬਣਦੇ, ਸਮੋਸੇ ਫਸਟ ਕਲਾਸ ਬਣਦੇ ਨੇ।।
ਹਾਂਜੀ ਹਾਂਜੀ।
ਉਹ ਤੇ ਖਾਣ ਦੀ ਵੀ ਦਿਲ ਕਰਦਾ। ਵੀ ਹਾਂ ਕੋਈ ਚੀਜ਼ ਪਈਦੀ ਅੱਗੇ ਖਾਣ ਵਾਲੀ। ਉਹਓਨੀ ਦੇ ਵਿੱਚ ਪਾਪੜ ਪਾਪੜ ਭੁੰਦਾ ਵਾ ਆਲੂ ਵਿੱਚ ਹੋਗੇ ਮੋਟੇ ਮੋਟੇ ਉਹ, ਬੱਚੇ ਲਾਗ ਹੀ ਕਰ ਦਿੰਦੇ ਨੇ। ਉਹ ਖਾਂਦੇ ਨੇ, ਸਿਰਫ ਪਾਪੜ ਪਾਪੜ ਖਾ ਲੈਂਦੇ ਨੇ। ਤੇ ਉਹ ਖਾਂਦੇ ਨੀ ਆਲੂ ਘਰ ਬਣਾਓ ਉਹ, ਆਲੂ ਵੀ ਅੰਦਰ ਜਾਂਦੇ ਆ ਸਾਰ ਐਨ ਸਵਾਦ ਨਾਲ ਖਾਂਦੇ ਨੇ।
ਵਧੀਆ, ਮੇਰੇ ਬੱਚੇ ਤਾਂ ਖਾਂਦੇ ਹੀ ਨਹੀਂ ਨੇ ਬਸ ਬਜ਼ਾਰ ਦਾ, ਬਾਰ ਦਾ, ਤੇ ਰੋਟੀ ਵੀ ਇਨੀ ਔਖ ਔਖੀ ਮੈਂ ਖਵਾਉਂਦੀ ਹਾਂ ਹੁਣ ਤੇ ਛੁੱਟੀਆਂ ਪਈਦੀਆਂ ਨੇ। ਪਤਾ ਨੀ, ਮੈਨੂੰ ਤੇ ਲੱਗਦਾ ਏ ਸਕੂਲੇ ਟਿਫਨ ਵੀ ਨਾ ਸੁੱਟ ਕੇ ਆਉਂਦੇ ਹੋਣ। ਟੀ ਵਗੈਰਾ।
ਹਾਂ ਉਹੀ ਨਾ। ਸਾਫ ਦੱਸਾਂ ਜਿਸਰਾ ਕਿ ਬਾਜ਼ਾਰ ਦਾ ਤੇਲ ਬੜਾ ਗੰਦਾ ਹੁੰਦਾਂ, ਉਹਨੇ ਬਾਰ ਬਾਰ ਇਹਨਾਂ ਰਿਪੀਟ ਕੀਤਾ ਹੁੰਦਾਂ ਨਾ। ਉਹ ਕਾਲਾ ਸ਼ਾਹ ਤੇਲ ਹੁੰਦਾਂ ਨਾ, ਉਹਦੇ ਨਾਲ ਫਿਰ ਬੰਦਾਂ ਬਿਮਾਰ ਹੁੰਦਾਂ ਵਾ ਗੰਦਾਂ ਤੇਲ ਹੁੰਦਾਂ ਨਾ ਉਹ ਅੰਦਰ ਆ ਹਾਂਅਅਅ
ਸਭ ਪਤਾ ਹੈ ਨਾ, ਬੱਚੇ ਨੀ ਸੁਣਦੇ ਨਾ, ਅਸੀ ਤੇ ਕੌਣ ਉਹ ਵੇਖਦੇ ਹਾਂ। ਕੌਣ ਫਲੋਰ ਤੜਾ ਹੁੰਦਾਂ ਜਿਹੜਾ ਆਰਾਰੋਡ ਉਹ ਗਾੜਾ ਗਾੜਾ ਘੋਲ ਇਹ ਤੇਲ ਵਿੱਚ ਪਾਉਂਦੇ ਨੇ। ਜਿੰਨੀ ਗੰਦਗੀ ਹੁੰਦੀਂ ਹੈ ਨਾ ਉਹਨੂੰ ਸਾਰੀ ਚਿਪਕ ਜਾਂਦੀਐਂ। ਸਾਰੇ ਕੱਢ ਲੈਂਦੇ ਨੇ। ਉਹ ਤੇਲ ਸਾਫ਼ ਹੋ ਜਾਂਦਾਏ, ਉਹ ਲੋਕਾਂ ਨੂੰ ਲੱਗਦਾ ਏ ਫਰੈਸ਼ ਤੇਲ ਪਾਇਆ ਏ।
ਹਾਂ ਫਰੈਸ਼ ਤੇਲ ਪਾਇਆਦਾ ਵਾ, ਬਸ ਉਹੀਂ ਨਾ ਉਹ ਤੇ ਤੇਲ ਬੜਾਂ ਗੰਦਾਂ ਹੁੰਦਾਂ ਆ ਹੁਣ ਤੈਨੂੰ ਪਤਾ ਡਾਡਾ ਕੜਾਹਆ ਹੁੰਦਾ ਵਾ ਤੇਲ ਇੰਨੀ ਜਲਦੀ ਥੋੜੀ ਖਤਮ ਹੋ ਜਾਂਦਾ ਵਾ। ਉਹ ਤਲੀ ਜਾਂਦੇ ਆ ਉਹਦੇ ਚ। ਤਲੀ ਜਾਂਦੇ ਉਹ ਬਸ---ਲੋਕੀ ਵੈਸੇ ਖਾਂਦੇ ਬਹੁਤ ਬਜਾਰ ਦਾ, ਮੈਂ ਦੇਖਿਆ ਇੱਕ ਚੀਜ਼। ਲੋਕੀ ਨਾ ਘਾਰ ਮਿਹਨਤ ਘੱਟ ਕਰਦੇ ਨੇ ਹਮਅ।
ਤੁਸੀਂ ਸ਼ਾਮੀ ਨਿਕਲੋਗੇ ਤੁਹਾਂਨੂੰ ਤੇ ਬਾਜ਼ਾਰ ਚ ਨਿਕਲਣ ਦੀ ਜਗ੍ਹਾ ਨਹੀਂੀ ਮਿਲਣੀ ਤੁਸੀਂ ਵੇਖ ਇੱਥੇ ਆਈਏ ਤੁਹਾਡੇ ਬਾਹਰ ਹੈਗਾ ਸਮਾਨ ਸਾਰਾ ਕਿਵੇਂ ਭੀੜ ਲੱਗੀ ਹੁੰਦੀ ਹੈ ਬੰਦਾ ਪੈਦਲ ਨੀ ਨਿਕਲ ਸਕਦਾ ਇਨੇ
ਫ ਅਦਰ ਹੀ ਨਊ ਸਾਡੇ ਤੇ ਸੰਡੇ ਤੇ ਪੂਲਾਂ ਦੀ ਦੁਕਾਨਾਂ ਇੰਨੀਆਂ ਨੇ ਤੇ ਕਿੰਨੀਆਂ ਸ਼ਹਿਰ ਚ ਵੀ ਆਪਣੇ ਸਾਡੇ ਇੱਥੇ ਵੀ ਜਿੱਦਾਂ ਬੜੀਆਂ ਦੁਕਾਨਾਂ ਨੇ ਸਭ ਤੇ ਕਦੇ ਇੰਨੀ ਪੀੜ ਲੱਗੀ ਰਹੰਦੀ ਪੂੜੀਆਂ ਛੋਲੇ ਪੂੜੀਆਂ ਕੋਈ ਨੀ ਘਰ ਨਾਸ਼ਤਾ ਬਣਾਉਦੀ
ਹਾਂਜੀ ਨਾ ਤੇ ਕਿੰਨ ਸਾਰੇ ਖਾਂਦੇ ਸਾਰਿਆਂ ਨੂੰ ਪਤਾ ਅਨਹੇਲਦੀ ਏ ਫਿਰ ਵੀ ਸਾਰੇ ਖਾਂਦੇ
ਖਾਂਦੇ ਹੀ ਨੇ ਉਹ ਉਹਨਾਂ ਨੂੰ ਜਿੱਦਾਂ ਸਵਾਦ ਪੈ ਜਾਂਦੇ ਨਾ ਮੂੰਹ ਤੇ ਫਿਰ ਉਹ ਉਹਨਾਂ ਦਿਲ ਕਰ ਕਰ ਦੇਣਾ ਫਿਰ ਖਾਣ ਤੇ
ਮੇਰੇ ਬੱਚੇ ਤੇ ਇੱਕੋ ਚੀਜ਼ ਖਾਂਦੇ ਨੇ ਮਲਾਈ ਚ ਮੈਂਕੀਰਾ ਪਿਆਜ ਕਾਲੀ ਮਿਰਚ ਚੋਰੀ ਕਹ ਚ ਵਿੱਚ ਪਾ ਕੇ ਨਾ ਤੇ ਉਹਨੂੰ ਮੱਖਣ ਚ ਫਰਾਈ ਕਰਕੇ ਦੇ ਦਿੰਦੀ ਹ ਉਹ ਖੁਸ਼ ਹੋ ਕੇ ਖਾਂਦੇ ਨੇ ਬਾਕੀ ਤਾਂ ਕੁਛ ਨਹੀਂ ਖਾਂਦੇ ਪਰ ਦਾ
ਹਾਂ ਨਹੀਂ ਮੈਗੀ ਤੇ ਅਸੀਂ ਬਣਾਈ ਦੀ ਪਰ ਮੈਗੀ ਆਟੇ ਤੇ ਵੀ ਮਿਲ ਜਾਂਦੀ ਨਾ ਜ਼ਿਆਦਾ ਅਸੀਂ ਉਹੀ ਲਿਆਈ ਦੀ ਆ
ਅੱਛਾ ਅੱਛਾ ਤੁਸੀਂ ਮੱਗੀ ਆਟੇ ਵਾਲੀ ਖਾਂਦੇ ਹੋ
ਹੁੰਦੀ ਤੇ ਮਹਿੰਗੀ ਹੈ ਪਰ ਉਹ ਜਿਰਕੁ ਥੋੜੀ ਨਾ ਹੁੰਦੀ ਚਲੋ ਸਾਨੂੰ ਇਹ ਹੁੰਦਾ ਵੀ ਚਲੋ ਆਟੇ ਦੀ ਆ ਬੱਚੇ ਖਾ ਰਹੇ ਕੋਈ ਨੁਕਸਾਨ
ਹਾਂਜੀ ਜੇ ਮੈਕਰੋਨੀ ਵੀ ਉਹ ਵੀ ਅੱਜ ਕੱਲ੍ਹ ਸੂਜੀ ਚ ਆ ਰਹੀ ਹੈ।
ਹਾਂਜੀ -ਹਾਂਜੀ -ਹਾਂਜੀ ਓਹੀਓ ਨਾ
ਕਰੋਨੀ ਵੀ ਲੈ ਕੇ ਘਰ ਬਣਾ ਲਈ ਦੀ ਸੂਜੀ ਵਿ ਲਿਆਈ ਦੀ ਹੈ ਇਹ ਬਬੀਨੋ ਸੇਵੀਆਂ ਵੀ ਇਹ ਵੀ ਸੂਜੀ ਚ ਆ ਰਹੀਆਂ ਨੇ ਇਹ ਵੀ ਹਾਂਜੀ ਉਹ ਵੀ ਹੈਲਦੀ ਹੁੰਦੀਆਂ ਨੇ ਹਾਂਜੀ ਉਹ ਭਾਵੇਂ
ਤੇ ਮਯੋਨਿਸ ਪਾਂਦੇ ਨੇ ਓਦੇ ਚ ਵੀ ਦੇਖੋ ਰੀਫਾਇਨਡ ਦੀ ਬਣੀ ਦੀ ਏ। ਕਿਰੇ ਬਣੀ ਦੇ ਇਨੀ ਉਹ ਹਾਨੀਕਾਰਕ ਹੈਗੀ ਏ। ਫੇਰ ਵੀ ਦੇਖੋ ਚੱਲਦੀ ਪਈ ਏ ਬਾਜ਼ਾਰਾਂ ਚ ਖਾਂਦੇ ਪਏ ਨੇ ਸਾਰੇ।
ਖੁਆਉਂਦੇ ਰਹਿੰਦੇ ਨੇ ਉਹੀ ਨਾ।
ਨਹੀਂ ਤੁਸੀਂ ਮੋਮੋਸ ਕਿਵੇਂ ਬਣਾਉਂਦੇ ਹੋ ਸੂਜੀ ਵਾਲੇ ਮੈਂ ਤੇ ਮੈਦੇ ਤੇ ਸੁਣਣੇ ਨੇ ਮੈਂ ਤੁਹਾਡੇ ਕੋਲੋਂ ਸੁਣਦੀ ਪਈ ਵਾਂ ਸੂਜੀ ਜਿ ਮੋਮੋਸ ਵੀ ਬਣਾ ਲੈਂਦੇ ਹੋ
ਆਹ ਨਹੀਂੀ ਬਣਦੇ ਜਿੱਦਾਂ ਤੁਸੀਂ ਜਿੱਦਾਂ ਮੈਦਾ ਕਰਦੇ ਹੋ ਮਤਲਬ ਕੀ ਵਿੱਚ ਘਿਓ ਘਿਓ ਪਾ ਕੇ ਮੇਦੇ ਨੂੰ ਕਰਦੇ ਓ ਗੁਨਦੇ ਹੋ ਜਿੱਦਾਂ ਆਟੇ ਵਗਰਾ। ਉਦਾ ਹੀ ਸੂਜੀ ਗੁੰਨੀ ਹੁੰਦੀ ਹੈਗੀ ਉਹ ਓਦਾਂ ਹੀ ਸੂਜੀ ਬਣਾਉਣੀ ਹਾਂਜੀ ਸੂਜੀ ਦਾ ਮਤਲਬ ਕਿ ਘ ਘੋਲ ਬਣਾ ਕੇ ਚੰਗੀ ਫ ਉਹਨੂੰ ਆਟੇ ਵਾਂਗੂੰ ਗੁਣ ਕੇਿ ਵਿੱਚ ਥੋੜਾ ਘਿਓ ਘਿਓ ਪਾ ਕੇ ਤੇ ਫੇਰ ਅੱਛੇ ਬਣਦੇ ਨੇ
ਹਾਂਜੀ -ਹਾਂਜੀ
ਥੋੜਾ ਪਤਲਾ ਹੀ ਨਹੀਂ ਨਾ ਕਰਨਾ ਥੋੜਾ ਸਖ਼ਤ ਇ ਰੱਖਨਾ ਵਾ।
ਅੱਛਾ ਅੱਛਾ
ਹਾਂਜੀ ਜ਼ਿਆਦਾ ਪੱਤਲਾ ਨੀ ਕਰਨਾ।
ਹਾਂਜੀ ਹਾਂਜੀ
ਮੇਦਾ ਤੇ ਹੁੰ ਨਾ ਜਦਾਂ ਇਕੱਠਾ ਹੋਈ ਜਾਂਦਾ ਹੋਈ ਜਾਂਦਾ
ਹਮ ਹਮ ਉਹ ਉਹ ਇਕੱਠਾ ਹੋ ਜਾਂਦਾ ਨਾ ਉਹ ਹਾਰਡ ਵੀ ਹੋ ਜਾਂਦਾ
ਹਾਂ ਪਰ ਸੂਜੀ ਵੀ ਥੋੜ੍ਹੀ ਹੋ ਜਾਂਦੀ ਹੈ ਥੋੜਾ ਮਤਲਬ ਕਿ ਉਹਨੂੰ ਥੋੜਾ ਕਰਕੇ ਰੱਖ ਦਿਓ ਫੇਰ ਥੋੜੀ ਜਿਮਰੋ ਫੇਿਰ ਉਹ ਹੋ ਜਾਂਦੀ ਹੈ ਅੱਛੀ ਹੋ ਜਾਂਦੀ ਹੈ ਤੁਾਨੂੰ ਇਕ ਥੋੜੀ ਨਾ ਔਖਾ ਲੱਗੇਗਾ ਤੇ ਫੇਿਰ ਬਾਅਦ ਚ ਹੋਈ ਹੌਲੀ ਆਪੇ ਹੀ ਸੌਖਾ ਲੱਗਣਾ ਲੱਗ ਜਾਂਦਾ ਲੱਗ ਜਾਂਦਾ
ਸੂਜੀ ਜਦੋਂ ਪਾਣੀ ਪੀ ਲੈਂਦੀ ਨਾ ਫੇਿਰ ਥੋੜੀ ਹਾਰਡ ਹੋ ਜਾਂਦੀ ਸੂਜੀ
ਹਾਂਜੀ ਪਰ ਨਹੀਂ ਮੈਂ ਜਿਹੜੇ ਬਣਾਏ ਸੀ ਨਾ ਥੋੜੇ ਮਤਲਬ ਕਿ ਭਾਵ ਸੀ ਉਹ ਮਤਲਬ ਕਿ ਉਹ ਸਖ਼ਤ ਨਹੀਂ ਸੀ ਬਣੇ ਬਣੇ ਪੋਲੇ ਪੀਲੇ ਹੀ ਸੀ ਹਾਂਜੀ ਹਾਂਜੀ ਸਖ਼ਤ ਨਹੀਂ ਸੀ ਬਣੇਗੇ ਕਿਉਂਕਿ ਉਹ ਭਾਫ ਚ ਭਾਫ ਭਾਫ ਚ ਬੰਨੇ ਹੁੰਦੇ ਨਾ ਭਾਫ ਚ
ਹਾਂਜੀ ਹਾਂਜੀ ਵੀ ਤੁਸੀਂ ਉਹਦੇ ਚ ਸਬਜ਼ੀਆਂ ਕਿਹੜੀਆਂ ਕਿਹੜੀਆਂ ਪਾਈਆਂ ਮੋਮੋਸ ਵਿੱਚ
ਹਾਂਜੀ ਇਹ ਸਾਰੀਆਂ ਜਿੱਦਾਂ ਸ਼ਿਮਲਾ ਮਿਰਚ ਬਰੀਕ ਬਰੀਕ ਕਰਕੇ ਹਾਂਜੀ ਗਾਜਰ ਪਾ ਲਈ
ਹਾਂਜੀ ਨਹੀਂ ਬਹੁਤੀ ਨੀ ਪਾਉਦੀ ਥੋੜੀ ਜਿਹੀ ਪਾਉਂਦੀ ਉਹਨੂੰ ਬਹੁਤ ਹੀ ਨੀ ਪਾਉਦੇ ਹਾਂ ਥੋੜਾ ਟੇਸਟ ਨਾ ਥੋੜਾ ਹਾਂਜੀ ਅਲੱਗ ਹੋ ਜਾਂਦਾ ਉਹ ਚ ਵੀ ਇੱਕ ਵੀਚ ਆਲੂ ਚ ਪਾਲੋ ਬਾਰੀਕ ਬਾਰੀਕ ਕਟ ਕੇ ਤੇ ਉਹ ਇੱਕ ਇੱਕ ਚੀਜ਼ ਤੁਂ ਪਾਓਗੇ ਕਿ ਤੁਹਾਡੀ ਕਿੰਨੀ ਹਰੀ ਅਹ ਬਣ ਜਾਣੀ ਸਬਜ਼ੀ ਬਣ ਜਾਣੀ
ਹਾਂਜੀ ਹਾਂਜੀ
ਬਰੀਕ ਬਰੀਕ ਕੱਟ ਕੇ ਗਾਜਰ ਆਪਣੀ ਸ਼ਿਮਲਾ ਮਿਰਚ ਹੋ ਗਈ ਇੱਕ ਆਲੂ ਪਾ ਲਓ ਪਿਆਜ ਪਾਓ ਟਮਾਟਰ ਪਾਓ ਅਦਰਕ, ਲਸਨ ਹਾਂਜੀ ਬਰੀਕ ਬਰੀਕ ਕੱਟ ਕੇ ਹਰਾ ਧਨੀਆ ਖੁੱਲਾ ਪਾਓ ਬੜੀ ਟੇਸਟੀ ਬਣਦੀ ਹੈਗੀ ਆ ਏਦਾਂ ਦੀ ਗੱਲ ਨ ਬਹੁਤ ਵਧੀਆ ਬਣਦੀ ਹੈਗੀ ਆ ਬਰੀਕ ਬਰੀਕ ਤੁਸੀਂ ਪਨੀਰ ਵੀ ਕੱਟ ਕੇ ਪਾ ਸਕਦੇ ਹੋ।
ਅੱਛਾ ਅੱਛਾ
ਹਾਂਜੀ ਹਾਂ ਬੜਾ ਕੁਛ ਪਤਾ ਫਿਰ ਇਹਨਾਂ ਨੂੰ ਸਵਾਦ ਈ ਬੜੀ ਲੱਗਦੀਆਂ ਮੈਨੂੰ ਪਤਾ ਮੇਰੀ ਮਿਹਜ ਈ ਨਿਕਲ ਜਾਂਦੀ ਏ ਸਵਾਦ ਸੁਵਾਦ ਚ ਕਿੰਨੇ ਖਾ ਜਾਂਦੇ ਬੱਚੇ
ਪਰ ਐਵੇਂ ਨਾ ਖਲੇਰਾ ਪੈ ਜਾਏਗਾ ਖਲੇਰਾ ਸਾਫ਼ ਹੋ ਜਾਏਗਾ ਘਰ ਦੀ ਚੀਜ਼ ਖਾਲੀ ਬਾਹਰ ਤੇ ਅ ਚੀਜ਼ਾਂ ਹੈਗੀਆਂ ਨੇ ਪਤਾ ਨੀ ਕੀ ਕਰਦੇ ਪਏ ਨੇ
ਕੀ ਨਹੀਂ ਕਰਦੇ ਪਏ ਹਾਂਜੀ ਹਾਂਜੀ ਬਸ ਇਹੀ ਤੇ ਸਾਰੀ ਗੱਲ ਨਾ ਹਾਂ ਉਹ ਬਸ ਤੁਹਾਨੂੰ ਪਤਾ ਵਾ ਇਹ ਹੋਟਲਾਂ ਵਾਲਾ ਏਦਾਂ ਹੀ ਕਰਦੇ ਆ ਜਿਹੜੀ ਸਬਜ਼ੀ ਨਹੀਂ ਵਿਕੀ ਉਹਨਾਂ ਲੈ ਜਾਨੀ ਚੱਕ ਕੇ ਗੰਦੀ ਮੰਦੀ ਜਿੱਦਾਂ ਮਰਜ਼ੀ ਬੱਚਿਆਂ ਨੂੰ ਇਹ ਨੀ ਪਤਾ ਹੇਗਾ ਬ ਘਰ ਭਾਵੇਂ ਬਈ ਸਬਜ਼ੀ ਖਾਣ ਨਾ ਤੇ ਬਾਜ਼ਾਰ ਜਾ ਕੇ ਗੰਦ ਜਿਹਾ ਖਾ ਆਣਾ ਓਨਾ ਨੇ ਭਾਵੇਂ ਉਹ ਹੋਣਾ ਬਈਆਂ ਤਰਬਈਆਂ ਸਬਜ਼ੀਆਂ ਕੱਟ ਕੁਟ ਕੇ ਵਿੱਚ ਪਾਏ ਦੀ ਹੋਣ ਹੁਣ ਖਾਈ ਜਾਣਾ ਇਹ ਨੇ ਬੱਚਿਆਂ ਨੂੰ ਖਾਾਈ ਜਾਣਾ ਉਹਨਾਂ ਨੂੰ ਉਹ ਸਵਾਦ ਲੱਗੇਗਾ ਘਰ ਤੇ ਦੂਜੇ ਪਈ ਉਹ ਨਹੀਂ ਖਾਣੀ ਇਹਨਾਂ ਨੇ
ਹਾਂਜੀ ਹਾਂਜੀ ਇਹ ਬੜੇ ਸਵਾਦ ਨਾਲ ਖਾਂਦੇ ਨੇ ਗੋਭੀ ਤੁਹਾਨੂੰ ਪਤਾ ਪਤਾ ਗੋਭੀ ਚ ਕੀੜੇ ਹੁੰਦੇ ਨੇ ਐਵੇਂ ਵਿੱਚ ਪਾ ਦਿੰਦੇ ਨੇ ਤੇ ਇਹ ਬੱਚੇ ਖੁਸ਼ ਹੋ ਕੇ ਖਾਂਦੇ ਨੇ ਤੇ ਇਹੀਓ ਘਰ ਪੱਤਾ ਗੋਬੀ ਨੇ
ਪੱਤਾ ਗੋਭੀ ਸੀ ਬਣਾਉਂਦੇ ਅਸੀਂ ਨਾ ਪੰਜ ਛੇ ਸਾਲ ਨੀ ਸੀ ਬਣਾਈ ਵੀ ਕਹਿੰਦੇ ਸੀਂ ਕੀ ਕੀੜਾ ਹੁੰਦਾ ਵਾ ਪਰ ਅਸੀਂ ਉਹਨੂੰ ਚੰਗੀ ਤਰ੍ਹਾਂ ਮੈਂ ਇੱਕ ਤਾ ਲਾ ਕੇ ਦੇਖ ਲੈਂਦੀ ਹਾਂਜੀ ਤੇ ਫੇਰ ਉਹਨੂੰ ਨਾ ਗਰਮ ਪਾਣੀ 'ਚ ਨਮਕ ਪਾ ਕੇ ਗਰਮ ਪਾਣੀ 'ਚ ਥੜ੍ਹੀ ਜਹਾ ਡਬੋ ਦਦੀ ਹਾਂ
ਅੱਛਾ ਅੱਛਾ
ਦਸ ਪੰਜ ਮ ਕੁ ਮਿੰਟੇ ਡਬੋ ਦਿੰਦੀ ਉਹ ਚੰਗੀ ਤਰ੍ਹਾਂ ਸਾਫ਼ ਹੋ ਜਾਂਦੀ ਹੈ ਫੇਰ ਉਹਨੂੰ ਚ ਖੁੱਲੇ ਪਾ ਧੋ ਕੇ ਫੇਰ ਬਰੀ ਬਰੀਕ ਕੱਟ ਕੇ ਤੇ ਫੇਰ ਅਸੀਂ ਬਣਾਨਦੇ ਆਂ ਪੱਤਾ ਕੁੜ ਬੜੀ ਟੇਸਟੀ ਬਣਦੀ ਹੈ ਹਾਂਜੀ ਮਟਰ ਵਿਚ ਪਾ ਕੇ ਹਾਂਜੀ
ਬਣਾਵਾਂਗੀ ਚਲੋ ਫ ਮੈਂ ਨਾ ਤੁਹਾਨੂੰ ਕਰਦੀ ਹਾਂ ਸਤਿ ਸ਼੍ਰੀ ਅਕਾਲ
ਹਾਂਜੀ ਹਾਂ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ
ਸਤਿ ਸ਼੍ਰੀ ਅਕਾਲ